ਹੈਲੋ
ਹੈਲੋ।
ਸਸ ਸ੍ਰੀ ਕਾਲ ਮੈਮ ਜੀ।
ਹੈਲੋ। ਹੈਲੋ ਹੈਲੋ ਸਸ਼੍ਰੀ ਕਾਲ ਮੈਮ।
ਸਸ਼੍ਰੀ ਕਾਲ ਹੋਰ ਕਿਵੇਂ ਓ?
ਵਧੀਆ- ਵਧੀਆ ਤੁਸੀਂ ਦੱਸੋ? ਹੋਰ ਕੀ ਕਰਦੇ ਸੀਗੇ। ਹੈਲੋ ਹੈਲੋ-ਹੈਲੋ- ਹੈਲੋ।
ਆਵਾਜ਼ ਨ੍ਹੀਂ ਆ ਰਹੀ ਮੈਂ ਕਿਹਾ ਥੋਡੀ
ਹੈਲੋ, ਹੁਣ ਆ ਰਹੀ ਆ
ਹਾਂਜੀ ਹਾਂ ਹੁਣ ਆਉਂਦੀ ਆ।
ਹੋਰ ਕੀ ਕਰਦੇ ਸੀਗੇ?
ਕੁਛ ਨੀ ਮੈਂ ਵੀ ਬਸ ਬੈਠੀ ਸੀਗੀ ਕੰਮ ਨਿਬੇੜ ਕੇ ਕੱਪੜੇ ਵਗੈਰਾ ਧੋਏ ਧੋਣੇ ਨ੍ਹੀਂ ਸੀ ਅੱਜ ਕੱਲ੍ਹ ਧੋਲੇ ਸੀਗੇ
ਅੱਛਾ ਜੀ ਅੱਛਾ।
ਤੇ ਬਸ ਬੈਠੀ ਸੀਗੀ ਹੁਣ ਰੋਟੀ ਖਾਧੀ ਆ ਤੇ ਉਹ ਅਸੀ ਉਹ ਰੱਖੇ ਹੋਏ ਨੇ ਬਲੂੰਗੜੇ ਜੇ ਉਹਨਾ ਨੂੰ ਰੋਟੀ ਪਾਈ ਆ। ਹਾਂਜੀ ਹਾਂ। ਤੁਸੀਂ ਕੀ ਕਰਦੇ ਹੋ?
ਬਸ ਕੁਛ ਨਹੀ। ਅਸੀ ਵੀ ਬੈਠੇ ਸੀਗੇ ਜੀ।
ਹੈਂਜੀ।
ਬੈਠੇ ਸੀਗੇ ਜੀ ਅਸੀ ਵੀ।
ਅੱਛਾ- ਅੱਛਾ। ਚਲੋ ਵਧੀਆ।
ਹੋਰ ਦੱਸੋ ਜੀ?
ਹੋਰ ਬਸ ਵਧੀਆ। ਹੋਰ ਤੁਸੀ ਨੀ ਕੋਈ ਜਾਨਵਰ ਰੱਖਿਆ ਹੋਇਆ?
ਹਾਂਜੀ, ਰੱਖਿਆ ਹੋਇਆ ਸੀ ਕੁੱਤਾ।
ਅੱਛਾ -ਅੱਛਾ। ਠੀਕ ਏ। ਕਿੰਨਾ ਟਾਈਮ ਹੋ ਗਿਆ ਰੱਖੇ ਨੂੰ?
ਹੋ ਗਏ ਦੋ-ਤਿੰਨ ਸਾਲ ਜੀ।
ਹਾਂ ਠੀਕ ਏ ਠੀਕ ਏ। ਹਾਂਜੀ, ਫਿਰ ਪਿਆਰ ਪੈ ਜਾਂਦਾ ਹੈ ਇਹਨਾਂ ਨਾਲ
ਹਾਂਜੀ ਹਾਂ। ਇਹ ਤਾਂ ਹੈ।
ਅੱਛਾ।
ਥੋਨੂੰ ਬਲੂੰਗੜੇ ਰੱਖੇ ਨੂੰ ਕਿੰਨਾ ਟਾਈਮ ਹੋ ਗਿਆ ਜੀ?
ਮਨ ਇਹਨਾਂ ਨੂੰ ਤਾਂ ਮਹੀਨਾ ਹੀ ਹੋਇਆ। ਇਹ ਇਹਨਾਂ ਦੀ ਮਾਂ ਨਾ ਛੱਡ ਕੇ ਚਲੇ ਗਈ ਇਹਨਾਂ ਨੂੰ।
ਅੱਛਾ ਜੀ ਅੱਛਾ।
ਹਾਂਜੀ ਹਾਂ। ਤਾਂ ਫਿਰ ਇਹ ਉਰੀ ਰਹਿੰਦੇ ਨੇ।
ਅੱਛਾ ਜੀ। ਚਲੋ ਵਧੀਆ ਗੱਲ ਆ।
ਹਾਂ, ਹਜੇ ਛੋਟੇ ਨੇ ਨਾ ਤਾਂ ਕਰਕੇ ਹ ਡਰ ਵੀ ਕੋਈ ਕੁੱਤੇ ਵਗੈਰਾ ਦਾ।
ਹਾਂਜੀ, ਇਹ ਤਾਂ ਹੈ।
ਹਮ।
ਹੋਰ ਦੱਸੋ ਜੀ?
ਹੋਰ ਵਧੀਆ ਜੀ ਬਸ।
ਅੱਛਾ, ਹੋਰ ਤੁਹਾਡੇ ਘਰ ਪਰਿਵਾਰ ਸਾਰੇ ਕਿੱਦਾਂ ਨੇ?
ਹਾਂਜੀ ਹਾਂ। ਸਾਰੇ ਠੀਕ ਨੇ ਤੇ ਫਿਰ ਉਹ ਕੀ ਖਾਂਦਾ ਆ? ਥੋਡਾ ਡੋਗੀ ਜਿਹੜਾ।
ਉਹੋ ਜਿਹੀ ਰੋਟੀ, ਦਹੀਂ, ਲੱਸੀ, ਪਾਣੀ, ਸਬਜ਼ੀ।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
ਹਾਂਜੀ, ਹੈਲੋ। ਹਾਂਜੀ-ਹਾਂਜੀ। ਹਾਂਜੀ ਹਾਂ ਬੋਲੋ?
ਮੈਂ ਕਿਹਾ ਕੀ ਖਾਂਦਾ ਆ ਉਹ ਫਿਰ?
ਉਹੋ ਜੀ ਰੋਟੀ, ਸਬਜ਼ੀ, ਪਾਣੀ, ਦ ਲੱਸੀ।
ਅੱਛਾ-ਅੱਛਾ ਤੇ ਸਬਜ਼ੀ ਵੀ ਖਾ ਲੈਂਦਾ?
ਹਾਂਜੀ ਹਾਂ, ਸਬਜ਼ੀ ਵੀ ਖਾ ਲੈਂਦਾ।
ਚਲੋ ਵਧੀਆ ਫਿਰ ਤਾਂ।
ਚੌਲ-ਚੂਲ ਖਾ ਲੈਂਦਾ।
ਹਾਂ-ਹਾਂ, ਚੌਲ ਤਾਂ ਇਹ ਵੀ ਖਾ ਲੈਂਦੇ ਨੇ, ਤੇ ਅਸੀਂ ਤਾਂ ਫੀਡ ਲਿਆਂਦੀ ਹੋਈ ਏ। ਇਹਨਾਂ ਦੀ ਇਹ ਕਮਜ਼ੋਰ ਨੇ ਨਾ ਪੈਟਗਰੀ ਜੀ।
ਅੱਛਾ ਜੀ ਅੱਛਾ, ਅਸੀਂ ਵੀ ਪਹਿਲਾਂ ਪਹਿਲਾਂ ਕੁੱਤੇ ਨੂੰ ਪਾਈ ਸੀਗੀ ਸਾਡੇ ਨੂੰ।
ਹਾਂਜੀ ਹਾਂ, ਇਹ ਬਹੁਤ ਜ਼ਿਆਦਾ ਕਮਜ਼ੋਰ ਨੇ ਜਮੀ ਛੋਟੇ-ਛੋਟੇ ਨੇ। ਫਿਰ ਚਲੋ ਐ ਵਧੀਆ ਵਡੇ ਹੋ ਜਾਣਗੇ।
ਹਾਂਜੀ ਹਾਂ, ਇਹ ਤਾਂ ਹੈ। ਹੋਰ ਦੱਸੋ ਜੀ, ਤੁਹਾਡੀ ਭਾਬੀ ਜੀ ਕੀ ਕਰਦੇ ਨੇ?
ਉਹ ਉੱਧਰ ਸੀਗੇ ਬੱਸ ਹੁਣ ਰੋਟੀ ਖਾ ਕੇ ਗਏ ਨੇ।
ਅੱਛਾ ਜੀ ਅੱਛਾ। ਚਲੋ ਵਧੀਆ ਗੱਲ ਆ, ਹੋਰ ਤੁਹਾਡੇ ਵੀਰ ਜੀ।
ਹਾਂਜੀ ਉਹ ਵੀ ਬੱਸ, ਅ ਕੰਮ ਤੇ ਗਏ ਹੋਏ ਨੇ।
ਅੱਛਾ ਜੀ ਅੱਛਾ।
ਤੇ ਉਹ ਇੱਕ ਤੁਸੀਂ ਕਹਿੰਦੇ ਸੀ, ਵੀ ਤੁਹਾਡਾ ਕੁੱਤਾ ਅ ਲੈ ਗਿਆ। ਸੀਗਾ ਕੋਈ ਫੇਰ, ਤੁਸੀਂ ਲਿਆਂਦਾ ਵਾਪਸ।
ਹਾਂਜੀ, ਫਿਰ ਅਸੀਂ ਵਾਪਸ ਲਿਆਂਦਾ ਜੀ ਉਹਨੂੰ, ਸਾਡਾ ਜੀਅ ਨਹੀਂ ਲੱਗਿਆ ਜੀ।
ਅੱਛਾ, ਕੌਣ ਲੈ ਗਿਆ ਸੀ।
ਹੈਂਜੀ।
ਕੌਣ ਲੈ ਗਿਆ ਸੀ, ਮੈਂ ਖਿਆ।
ਉਹ ਭਰਾ ਦਾ ਦੋਸਤ, ਲੈ ਗਿਆ ਸੀਗਾ ਜੀ।
ਅੱਛਾ-ਅੱਛਾ।
ਹਾਂਜੀ ਹਾਂ, ਇਸ ਕਰਕੇ ਫਿਰ ਅਸੀਂ ਵਾਪਸ ਮੰਗਵਾ ਲਿਆ, ਸਾਡਾ ਜੀਅ ਨੀ ਲੱਗਿਆ ਜੀ।
ਅੱਛਾ, ' ' ਠੀਕ ਐ-ਠੀਕ ਐ।
ਜੀ ਹਾਂ, ਉਹ ਤਾਂ ਹੈ ਹੋਰ ਫਿਰ ਇੱਕ ਵਾਰੀ ਜਦੋਂ ਛੋਟਾ ਜਿਹਾ ਪਾਲੇ ਹੋਣ ਫਿਰ ਕਿੱਥੇ ਜੀਅ ਲੱਗਦਾ।
ਹਾਂਜੀ ਹਾਂ, ਫੇਰ ਤਾਂ ਮਤਲਬ ਫੇਰ ਨੀ ਜੀ ਲੱਗਦਾ ਫੇਰ ਤਾਂ ਬਹੁਤ ਔਖਾ ਹੁੰਦਾ ਛੱਡਣਾ ਉਹਨਾਂ ਨੂੰ।
ਹਾਂਜੀ ਹਾਂ, ਇਹ ਤੈ ਹੈ।
ਹੂ ਪਿਆਰ ਪੈ ਜਾਂਦਾ ਐ ਫਿਰ ਸਭ ਦਾ ਹੀ ਪੈ ਜਾਂਦਾ ਸਾਰੇ ਘਰ ਦੇ ਮੈਂਬਰਾਂ ਨਾਲ।
ਹਾਂਜੀ ਹਾਂ, ਇਹ ਤਾਂ ਹੈ।
ਹਾਂ ' ' ਹੁਣ ਸਾਰੇ ਪਿਆਰ ਕਰਦੇ ਨੇ ਇਹਨੂੰ ਮੰਮੀ ਵੀ।
ਅੱਛਾ ਜੀ। ਅੱਛਾ ਜੀ, ਹੋਰ ਤੁਹਾਡੀ ਰਿਸ਼ਤੇਦਾਰ ਸਾਰੇ ਠੀਕ-ਠਾਕ ਜੀ।
ਹਾਂਜੀ ਹਾਂ, ਸਾਰੇ ਵਧੀਆ, ਹੋਰ ਤੁਸੀਂ ਘੁੰਮਣ ਨੀ ਗਏ ਕਿਤੇ ਛੁੱਟੀਆਂ 'ਚ'।
ਬੱਸ ਅਸੀ, ਘੁੰਮਣ ਨਾਨਕੇ ਗਏ ਸੀ। ਇੱਕ ਭੂਆ ਕੋਲ ਗਏ ਸੀਗੇ ਜੀ।
ਐ ਅੱਛਾ-ਅੱਛਾ।
ਹਾਂਜੀ ਹਾਂ, ਬੱਸ ਇੱਕ ਖਾਟੂ ਸ਼ਾਮ ਦੇ ਮੰਦਿਰ ਖੰਨੇ ਜਾ ਆਏ ਸੀਗੇ ਜੀ।
ਅੱਛਾ-ਅੱਛਾ ਵਧੀਆ, ਉਹ ਵੀ ਬਹੁਤ ਵਧੀਆ ਮੰਦਿਰ ਆ ਨਾ, ਬਹੁਤ ਵੱਡਾ ਆ ਵਧੀਆ ਉਹੋ।
ਤੇ ਹੁਣ।
ਕੌਣ-ਕੌਣ ਗਏ ਸੀ ਤੁਸੀਂ?
ਅਸੀ ਗਏ ਸੀ। ਮੈਂ, ਮੰਮੀ, ਡੈਡੀ, ਭਰਾ ਹੀ।
ਠੀਕ ਹੈ-ਠੀਕ ਹੈ।
ਹਾਂਜੀ ਹਾਂ, ਹਾਂਜੀ ਹਾਂ। ਗੱਡੀ ਚ ਗਏ ਸੀਗੇ।
ਚਲੋ ਵਧੀਆ, ਤੁਹਾਡਾ ਭਰਾ ਚਲਾ ਲੈਂਦਾ ਗੱਡੀ। ਠੀਕ ਹੈ, ਫੇਰ ਤਾਂ ਚਲੋ ਵਧੀਆ ਗੱਲ ਆ ਸੌਖਾ ਹੋ ਜਾਂਦਾ ਏ।
ਹਾਂਜੀ ਹਾਂ।
ਹਮ।
ਹੋਰ ਦੱਸੋ ਜੀ?
ਹੋਰ ਵਧੀਆ।
ਤੁਸੀਂ ਨੀ ਕਿਤੇ ਘੁੰਮਣ- ਘਾਮਣ ਗਏ ਜੀ?
ਨਹੀ-ਨਹੀ ਅਸੀ ਤਾਂ ਘਰੇ ਹੀ ਹਜੇ ਜੀ।
ਕਿਉਂ ਜੀ?
ਬਸ, ਘੁੰਮਣ ਸਾਡੇ ਫੈਮਲੀ ਨੂੰ ਘੱਟ ਆਦਤ ਆ ਘੁੰਮਣ- ਘਾਮਣ ਦੀ ਕਿਤੇ ਕੋਈ ਲੈ ਕੇ ਨੀ ਜਾਂਦਾ।
ਅੱਛਾ ਜੀ।
ਘਰੇ ਹੀ ਆ ਹਾਂਜੀ।
ਹਮ, ਅੱਛਾ ਫੈਮਲੀ ਨੂੰ ਕਿਹਾ ਕਰੋ। ਕਿ ਅਸੀਂ ਜਾਣਾ ਘੁੰਮਣ?
ਉਹ ਕਹਿੰਦੇ ਕੀ ਆ ਗਰਮੀ ਤਾਂ ਇੰਨੀ ਆ ਕਿੱਥੇ ਤੁਸੀਂ ਘੁੰਮਣ ਕਹਿੰਨੇ ਹੋ?
ਹਾਂ, ਇਹ ਤਾਂ ਹੈ।
ਆ। ਗਰਮੀ ਚ ਇੱਕ ਨਿਕਲਿਆ ਵੀ ਨਹੀਂ ਜਾਂਦਾਗਾ ਸਾਡੇ ਹੁਣ ਇ ਜਾਣਾ ਆ ਬਿੰਦਾਰਾਵਨ। ਮੇਰੇ ਤਾਏ, ਤਾਏ ਉਹਨਾਂ ਨੇ ਉੱਧਰ ਹਾਂ ਉਹਨਾਂ ਦਾ ਪਰਿਵਾਰ ਜਾਊਗਾ ਸਾਰਾ ਅੱਜ-ਅੱਜ ਜਾਣਾ ਉਹਨਾਂ ਨੂੰ ਬੱਸ ਚ
ਅੱਛਾ, ਤੁਸੀ ਨੀ ਜਾਣਾ ਫਿਰ ਜੀ।
ਨਹੀ- ਨਹੀ ਮੈਂ ਨੀ ਜਾਣਾ।
ਅੱਛਾ, ਤੁਹਾਡੀ ਭਾਬੀ ਨੇ ਵੀ ਨੀ ਜਾਣਾ।
ਨਹੀ-ਨਹੀ ਉਹ ਤਾਂ ਬਸ ਮ ਉੱਧਰ ਹੀ ਫੈਮਿਲੀ ਜਾਊਗੀ ਉਹਨਾਂ ਦੀ ਤਾਏ ਕਿ।
ਅੱਛਾ ਜੀ ਅੱਛਾ।
ਹਮ ਬੱਸ ਜਾਓ ਬੱਸ ਜਾਂਦੀ ਆ ਮਲੋ ਤੋਂ ਸਾਡੀੇ।
ਅੱਛਾ ਜੀ ਅੱਛਾ।
ਹਾਂਜੀ ਹਾਂ, ਤੁਸੀ-ਤੁਸੀ ਗਏ ਹੋ ਕਦੇ।
ਹਾਂਜੀ ਮੈਂ ਜਾ ਆਇ ਵ੍ਰਿੰਦਾਵਨ ਜੀ।
ਅੱਛਾ ਚਲੋ ਵਧੀਆ।
ਹਾਂਜੀ ਹਾਂ ਇੱਥੇ ਵੀ ਬਹੁਤ ਵਧੀਆ ਮਨ ਲੱਗਦਾ।
ਅੱਛਾ ਅੱਛਾ।
ਹਾਂਜੀ ਹਾਂ।
ਹਾਂ ਮੈਂ ਨੀ ਗਈ ਗੀ ਕਦੇ, ਮੈਂ ਤਾਂ ਬਸ ਹ ਹਰਿ ਦੁਆਰ ਗਈਆ ਨੈਣਾ ਦੇਵੀ ਗਈ ਆ।
ਨਹੀਂ ਮੈਂ ਤਾਂ ਹਰਦਵਾਰ ਵੀ ਛੋਟੀ ਹੁੰਦੀ ਗਈ ਸੀ ਬਟ ਹੁਣ ਨੀ ਗਈ। ਤੇ ਨੈਣਾ ਦੇਵੀ, ਤਾਂ ਜਾਂਦੇ ਆਨੇ ਆਏ ਸਾਲ
ਠੀਕ ਹੈ, ਠੀਕ ਹੈ।
ਹਾਂਜੀ ਹਾਂ।
ਚਲੋ ਵਧੀਆ- ਵਧੀਆ ਗੱਲਾਂ ਜਾਣਾ- ਜਾਣਾ ਚਾਹੀਦਾ ਨਾ। ਧਾਰਮਿਕ ਸਥਾਨ ਤੇ ਵਧੀਆ ਮਨ ਲੱਗਦਾ ਏ।
ਹਾਂਜੀ ਹਾਂ, ਇਹ ਤਾਂ ਹੈ ਧਾਰਮਿਕ ਸਥਾਨਾਂ ਤੇ ਤਾਂ ਜਾਣਾ ਚਾਹੀਦਾ।
ਹਾਂਜੀ ਹਾਂ ਨਾਲੇ ਆਪਾਂ ਨੂੰ ਪਤਾ ਲੱਗਦਾ ਏ ਜਾ ਕੇ ਸਾਰਾ ਇਤਿਹਾਸ। ਹਾਂਜੀ ਹਾਂ, ਦੇਵੀ ਦੇਵਤਿਆਂ ਬਾਰੇ ਪਤਾ ਲੱਗਦਾ।
ਹਾਂਜੀ।
ਹਮ।
ਹੋਰ ਦੱਸੋ? ਤੁਸੀ ਅੱਜ ਗੁਰਦੁਆਰੇ ਨੀ ਗਏ ਜੀ।
ਗਰਮੀ ਕਿੰਨੀ ਕੁ ਆ ਸੋਡੇ।
ਗਰਮੀ ਤਾਂ ਬਹੁਤ ਆ ਜੀ।
ਹਾਂ- ਹਾਂ ਸਹੀ ਗੱਲ ਆ ਗਰਮੀ ਤਾਂ ਅੱਜ ਬਹੁਤ ਆ।
ਹਾਂਜੀ, ਤੁਸੀਂ ਗੁਰਦੁਆਰੇ ਨਹੀ ਗਏ ਅੱਜ ਜੀ।
ਅਸੀ ਜਾਵਾਂਗੇ ਹਜੇ ਅ ਸ਼ੁਰੂ ਨੀ ਹੋਇਆ।
ਅੱਛਾ ਜੀ ਅੱਛਾ।
ਹਾਂਜੀ ਹਾਂ।
ਸਾਡੇ ਤਾਂ ਲਾਈਟ ਹੀ ਭਜਾਈ ਜਾਂਦੇ ਨੇ ਰਾਤ ਨੂੰ ਵੀ ਏਨਾ ਕੱਟ ਕਰ ਲੈਂਦੇ ਨੇ। ਸਵੇਰੇ ਵੀ।
ਨਹੀ ਸਾਡੇ ਤਾਂ ਲਾਈਟ ਬਹੁਤ ਰਹਿੰਦੀ ਆ ਸਾਡੇ ਨਹੀ ਭਜਾਉਂਦੇ ਲਾਈਟ।
ਅੱਛਾ- ਅੱਛਾ, ਸਾਡੇ ਤਾਂ ਪਤਾ ਨੀ ਕਿਉਂ ਕੱਲ ਪਰਸੋਂ ਦੇ ਬਹੁਤ ਕੱਟਦੇ ਨੇ। ਚਾਰ- ਚਾਰ, ਪੰਜ- ਪੰਜ ਘੰਟੇ ਦਾ ਕੱਟ ਲਾ ਲੈਂਦੇ ਨੇ।
ਫਿਰ ਮੋਟਰਾਂ ਦੀ ਲਾਈਟ ਆਉਂਦੀ ਆ ਨਾ ਅੱਜ ਕੱਲ੍ਹ ਕਿਸਾਨ ਜੀਰੀਆਂ ਲਗਾਉਂ
ਹਾਂ-ਹਾਂ ਸਹੀ ਗੱਲ ਆ, ਉਹਦੇ ਕਰਕੇ ਵੀ ਹੋ ਜਾਂਦਾ ਹੈ।
ਕਿ ਹੋ ਜਾਂਦਾ, ਹਾਂਜੀ ਹਾਂ। ਹੋਰ ਦੱਸੋ ਜੀ?
ਹੋਰ ਜੀ ਬਸ ਵਧੀਆ।
ਕਿਤੇ। ਤੁਸੀ ਸਰਹੰਦ ਹਜੂਰੀ ਵਿੱਚ ਨਹੀ ਗਏ ਜੀ।
ਨਹੀ- ਨਹੀ, ਜੀ ਹਜੇ ਨਹੀ ਗਏ ਗੇ ਬਸ ਜ ਹਾਂਜੀ ਹਾਂ ਦੇਖਾਂਗੇ ਜਾਵਾਂਗੇ ਹਜੇ ਸਮਾਨ ਤਾਂ ਉਥੇ ਆ ਗਿਆ ਮੈਨੂੰ ਲਗਦਾ ਸਾਰਾ।
ਹਾਂਜੀ ਹਾਂ ਸਾਰਾ ਆ ਗਿਆ ਸਮਾਨ ਤਾਂ।
ਹਾਂ ਦੇਖਾਂਗੇ ਜਾ ਕੇ ਆਵਾਂਗੇ ਕਦੇ ਗੇੜਾ ਮਾਰ ਕੇ ਆਵਾਂਗੇ।
ਹਾਂਜੀ ਹਾਂ।
ਤੁਸੀ ਤਾਂ ਜਾਇਉਂ ਥੋੜਾ ਤਾਂ ਕਾਲਜ ਆ ਉਧਰ ਨੂੰ।
ਜੀ ਹਜੇ ਛੁੱਟੀਆਂ ਨੇ ਜੀ ਸਾਨੂੰ।
ਹਾਂ ਜ
ਇਸ ਕਰਕੇ ਜਦੋਂ ਕਾਲਜ ਲੱਗੇ ਫਿਰ ਜਾ ਕੇ ਆਵਾਂਗੇ ਜੀ ਹਾਂਜੀ। ਤੇ ਹਾਂ ਭਰਾ ਤਾਂ ਜਾਇਆ ਆ। ਹਾਂਜੀ ਹਾਂ, ਹਾਂਜੀ ਹਾਂ। ਕੱਪੜੇ ਲੈ ਕੇ ਆਇਆ ਉੱਥੋਂ।
ਠੀਕ ਆ ਠੀਕ ਆ ਵਧੀਆ ਗੱਲ ਆ, ਸਹੀ ਗੱਲ ਆਪਣੇ ਉਹਦੇ ਨੇੜੇ ਤੇੜੇ ਹੈ ਨੀ ਸੀ ਪਟਿਆਲੇ ਸੀ ਮੈਨੂੰ ਲਗਦਾ ਸ਼ਾਇਦ। ਹੋਰ ਨੀ ਸੀ ਕਿਤੇ ਖੰਨੇ ਵਗੈਰਾ ਜਿਵੇਂ
ਹਾਂਜੀ ਹਾਂ, ਖੰਨੇ ਤੁਹਾਡੇ ਸੱਚ ਪੀਵੀਅਰ ਹੈਗਾ ਜ
ਹਾਂਜੀ ਹਾਂ ਹੈਗਾ ਆ।
ਅੱਛਾ ਜੀ, ਕਿੱਥੇ ਕ ਆ ਜੀ।
ਇਹ ਆਪਾਂ ਜਦੋਂ ਅਹ ਗੋਬਿੰਦਗੜ ਗੋਬਿੰਦਗੜ੍ਹ ਤੋਂ ਖੰਨੇ ਜਾਂਣੇ ਆ ਨਾ। ਉਹ ਰਸਤੇ 'ਚ' ਆਉਂਦਾ ਆ।
ਅੱਛਾ ਜੀ।
ਹਾਂਜੀ ਹਾਂ।
ਵਧੀਆ ਗੱਲ ਆ ਜੀ।
ਹਮ-ਹਮ। ਵਧੀਆ ਉਹ, ਵਧੀਆ ਮਤਲਬ ਮੋਲ ਆ ਸੈਲੀਬਰੇਸ਼ਨ। ਹਾਂਜੀ ਹਾਂ, ਮੂਵੀ ਵਗੈਰਾ, ਹਾਂਜੀ ਹਾਂ ਵਧੀਆ।
ਹਾਂਜੀ। ਇਹ ਤਾਂ ਹੈ।
ਹਮ। ਹੋਰ ਬੱਸ ਵਧੀਆ। ਤੇ ਹੋਰ ਕੀ ਕਰਦੇ ਹੁੰਦੇ ਆ ਸਾਰਾ ਦਿਨ।
ਬੱਸ ਕੁਛ ਵੀ ਨੀ ਜੀ ਸੋ ਲੈਣੇ ਆ ਉੱਠ ਖੱੜਦੇ ਆ ਜੀ।
ਅੱਛਾ-ਅੱਛਾ। ਇਹੀ ਆ ਬੱਸ ਗਰਮੀ ਦੇ ਦਿਨ ਹੁੰਦੇ ਵੀ ਬੜੇ-ਬੜੇ ਨੇ ਤਾਂ ਕਰਕੇ ਟਾਈਮ ਵੀ ਨਹੀਂ ਪਾਸ ਹੁੰਦਾ।
ਕੁਝ ਦਿਨ ਵੀ ਵੱਡੇ ਨੇ।
ਹਾਂ-ਹਾਂ।
ਇਹ ਤਾਂ ਹੈ।
ਇਹ ਤਾਂ ਹੈ।
ਹਾਂਜੀ ਹੋਰ ਤੁਹਾਡੇ ਰਿਸ਼ਤੇਦਾਰ 'ਚ' ਕੌਣ-ਕੌਣ ਇਹ ਕੰਮ ਕਰਦਾ, 'ਕਾਰਿਆ' ਐਪ ਦਾ। ' '
ਬੱਸ ਹੋਰ ਉਹ ਮੇਰੀ ਆ ਭੈਣ ਆ ਉੱਧਰ ਮਾਮੇ ਦੀ ਕੁੜੀ ਆ ਬੱਸ। ਸੋਹੀ ਕਰਦੀ ਆ ਉਹਨੇ ਹੀ ਦੱਸਿਆ ਸੀਗਾ ਮੈਨੂੰ।
ਅੱਛਾ ਜੀ, ਚਲੋ ਵਧੀਆ ਗੱਲ ਆ ਜੀ।
ਹਾਂਜੀ ਹਾਂ, ਚਲੋ ਠੀਕ ਹੈ ਮੈਡਮ ਆਪਣਾ ਟਾਈਮ ਪੂਰਾ ਹੋ ਗਿਆ।
ਠੀਕ ਐ, ਓਕੇ।